ਹੈਲੋ।
ਸਤਿ ਸ਼੍ਰੀ ਅਕਾਲ ਭੈਣ ਜੀ।
ਸਤਿ ਸ਼੍ਰੀ ਅਕਾਲ ਜੀ ਹੋਰ ਕੀ ਹਾਲ ਏ।
ਵਧੀਆ- ਵਧੀਆ ਤੁਸੀ ਤੇ ਬੜੇ ਦਿਨਾਂ ਬਾਅਦ ਯਾਦ ਕੀਤਾ, ਕੀ ਗੱਲ ਭੈਣ ਜੀ ਕਿੱਥੇ ਰੈਂਦੇ ਓ, ਅੱਜ-ਕੱਲ?
ਬਸ ਮੈਂ ਤੇ ਏਧਰ ਹੀ ਸੀ, ਕਾਫੀ ਦਿਨ ਤੋਂ ਯਾਦ ਮੈਂ ਵੀ ਕਰਦੀ ਤੁਹਾਨੂੰ।
ਮੈਂ ਸੋਚੇਆ ਪਤਾ ਨਈ ਕਿੱਥੇ, ਪੇਕੇ ਨਾ ਗਏ ਹੋਣ, ਬੱਚੇਆਂ ਦੀਆ ਛੁੱਟੀਆਂ ਨੇ ਜਾਂ ਕਿ ਕਿਥੇ ਘੁੰਮਣ ਗਏ ਨੇ, ਬੜੇ ਦਿਨ ਹੋ ਗਏ ਗੱਲ ਨੀ ਹੋਈ।
ਹਾਂਜੀ ਮੈਂ ਤੇ ਘਰ ਈ ਸੀਗੀ। ਛੁੱਟੀਆਂ ਚ ਤੇ ਗਏ ਨੀ ਹਾਂਜੀ, ਟਿਊਸ਼ਨ ਏ ਨਾ ਬੱਚੇ ਟਿਊਸ਼ਨ ਜਾਂਦੇ ਨੇ।
ਹਾਂਜੀ ਐ ਤਾਂ ਹੈ ਈ, ਫਿਰ ਬੱਚੇ ਨਾ ਆਪਣਾ ਟਿਊਸ਼ਨ ਜਾਂਦੇ ਰੈਣ, ਪੜ੍ਹਦੇ ਰੈਣ ਤੇ ਹੋਰ ਕੀ ਚਾਈਦਾ, ਨਈ ਏਨਾਂ ਦਾ ਰੋ ਰੁਟੀਨ ਇੱਕ ਵਾਰੀ ਖ਼ਰਾਬ ਹੋ ਗੇਆ, ਤੇ ਫਿਰ ਟਿਊਸ਼ਨ ਜਾਣ ਦੇ ਟਾਈਮ ਵੀ ਏਹਨਾਂ ਨੇ ਰੋਣਾ ਆ।
ਹਾਂਜੀ, ਬਿਲਕੁਲ ਸੵਈ ਗੱਲ ਏ ਮੈਂ ਆਪਣਾ ਪੇਲੇ ਮੈ ਜਾਣ ਲੱਗੀ ਸੀ ਪੇਕੇ, ਫੇਰ ਮੈਂ ਗਈ ਨੀ। ਫੋਨ ਤੇ ਆ ਰਹੇ ਸੀ ਕੀ, ਆ, ਜਾ ਛੁੱਟੀਆਂ ਨੇ।
ਹਾਂਜੀ ਭੈਣ ਜੀ ਤੁਹਾਡਾ ਤਾਂ ਪੇਕੇ ਮੈਂ ਕਿਹਾ ਲੋਕਲ ਹੀ ਇਹ ਦਿਹਾੜੀ ਲਾ ਆਇਆ ਕਰੋ ਚਾਹੇ
ਹਾਂਜੀ ਮੈਂ ਹੋ ਆਦੀ ਹਾਂ ਫੋਨ ਆ ਜਾਂਦਾ ਹੈ ਤੇ ਹੋ ਆਦੀ ਹਾ
ਇਹ ਤਾਂ ਹੈ ਹੀ ਪਤਾ ਕਿ ਬੰਦੇ ਨੇ ਜਾਣਾ ਵੀ ਕਿੱਥੇ ਵ ਇੱਕ
ਹਾਂਜੀ ਸਗੋਂ ਬੱਚੇ ਕਹਿ ਰਹੇ ਨੇ ਛੁੱਟੀਆਂ, ਚਲੋ ਨਾਨੀ ਘਰ ਹੋ ਆਂਦੇ ਹਾਂ
ਤੇ ਹੋਰ ਆਪਣਾ ਸ਼ਨੀ ਐਤਵਾਰ ਲਾ ਆਇਆ ਕਰੋ, ਫਿਰ ਇਹ ਹੁੰਦੇ। ਕਿ ਚਲੋ ਟਿਊਸ਼ਨ ਵੀ ਨੀ ਖ਼ਰਾਬ ਹੋਈ, ਬੱਚਿਆਂ ਦੀ ਪੜ੍ਹਾਈ ਵੀ ਆਪਣਾ ਟਿਊਸ਼ਨ ਤੋਂ ਬਾਅਦ ਸ਼ਨੀਵਾਰ ਹੋ ਆਇਆ ਤੇ ਆਪਣਾ ਐਤਵਾਰ ਸ਼ਾਮ
ਉਹ ਨਾ ਫੇਰ ਬੱਚਿਆਂ ਬੱਚਿਆਂ ਨੂੰ ਹੋ ਜਾਂਦਾ, ਕਿ ਅਸੀਂ ਨਾਨੀ ਘਰ ਗਏ ਹਾਂ ਟਿਊਸ਼ਨ ਕਿਉਂ ਜਾਈਏ ਅਸੀਂ
ਇਹ ਤਾਂ ਹੈ ਇਹ
ਹਾਂ ਫੇਰ ਤੁਹਾਨੂੰ ਪਤਾ ਕਿੰਨਾ ਕੰਮ ਮਿਲਦਾ ਹੁੰਦਾ, ਇਹ ਬੱਚਿਆਂ ਦਾ ਹੁੰਦਾ ਸਕੂਲ ਦਾ ਤੇ ਬੱਚਿਆਂ ਅਤੇ ਥੋੜ੍ਹੀ ਉਹ ਤੇ ਸਾਰੇ ਪੇਰੈਂਟਸ ਵਾਸਤੇ ਕੰਮ ਹੁੰਦਾ ਸਾਰਾ
ਤੇ ਹੋਰ ਕੰਮ ਇਨਾ- ਇਨਾ ਦੇ ਦਿੰਦੇ ਨੇ ਤੁਹਾਨੂੰ ਪਤਾ ਪਿੱਛੇ ਹੈ ਲੜਾਈ ਹੋਈ ਹੈ ਕਿਹੜਾ ਸਕੂਲ ਸੀ ਹੈ ਆਪਣਾ ਮੈਂ ਨਿਊਜ ਵਿੱਚ ਵੇਖਿਆ ਫੇਸਬੁੱਕ। ਤੇ ਆਇਆ ਹੋਆ, ਪੇਰੈਂਟਸ ਇਕੱਠੇ ਹੋਏਦੇ ਨੇ ਸਕੂਲ ਦੇ ਬਾਹਰ। ਕਹਿੰਦੇ ਨੇ ਇਨੇ -ਇਨੇ, ਪ੍ਰਾਜੈਕਟ ਵਰਕ ਦੇ ਦਿੰਦੇ ਹੋ ਤੁਸੀਂ।
ਗੱਲ ਉਹ ਵੀ ਸੱਚੇ ਨਾ, ਕਿਉਂਕਿ ਇੰਨੇ ਪ੍ਰੋਜੈਕਟ ਹੁੰਦੇ ਨੇ ਬੱਚਿਆਂ ਦੇ ਬਣਾਉਣ, ਵਾਲੇ ਬੱਚਿਆਂ ਤਾਂ ਬਣਾਉਣੇ ਨੀ ਉਹਨੂੰ ਪਤਾ ਹੈ, ਬੱਚਿਆਂ ਛੁੱਟੀਆਂ ਨੇ ਉਹਨਾਂ ਨੇ ਇੰਜੋਏ ਕਰਨਾ ਹੈ। ਤੇ ਤੁਸੀਂ ਓਨੇ ਹੀ ਕੰਮ ਦਿਓ ਨਾ, ਕਿ ਬੱਚੇ ਵੀ ਕਰ ਪਾਉਣ। ਇਹ ਤੇ ਸਾਰਾ, ਹਿਸਾਬ ਨਾਲ ਹੀ ਕਰਨਾ ਪੈਂਦਾ ਕੰਮ।
ਇਹ ਤਾਂ ਹੈ ਹੀ ਦੱਸੋ ਛੁੱਟੀਆਂ, ਹੁਣ ਬੱਚਿਆਂ ਦੀ ਪਾਈਆਂ ਤੇ ਕੰਮ ਮਾਵਾਂ ਵਾਸਤੇ। ਵ ਐ ਵੀ ਨਹੀਂ ਕੋਈ। ਚਲੋ ਬੰਦਾ ਕਹਿੰਦਾ ਹੈ, ਲਿਖਣ ਦਾ ਕੰਮ ਦੇ ਦੇਈਏ, ਬੱਚਿਆਂ ਨੂੰ ਯਾਦ ਕਰਨ ਦਾ ਦੇ ਦੀਈਏ ਜਿੰਨਾ ਹੋ। ਕਿ ਉਹਨਾਂ ਨੂੰ ਸਮਝ ਤਾਂ ਆਈ ਇੱਕ ਹੈ ਪਤਾ ਨੀ ਕਿ ਉਹ ਜੇ ਪ੍ਰੋਜੈਕਟ ਦੇ ਦਿੰਦੇ ਨੇ, ਖਰਚਾ ਕਰੋ ਪਹਿਲੇ ਸਮਾਨ ਲਿਆਓ। ਫਿਰ ਸਿੱਖੋ ਕਿਵੇਂ ਬਣਾਉਣਾ ਹੈ। ਤੇ ਹੋਰ ਟਿਊਸ਼ਨ ਵਾਲੀਆਂ ਤਾਂ ਕਰਾਉਦੀਆਂ ਨੀ, ਪ੍ਰੋਜੈਕਟ ਉਹ ਤਾਂ ਕਹਿੰਦੀਆਂ ਨੇ, ਅਸੀਂ ਤਾਂ ਯਾਦ ਕਰਨ ਦਾ ਹੀ ਕਰਾਉਣਾ।
ਹਾਂ ਮੈਂ ਵੀ ਅੱਗੇ ਭੇਜੀਆਂ, ਨਾ ਟਿਊਸ਼ਨ ਤੇ ਉਹ ਤੇ ਉਹ ਵੀ ਕਹਿ ਰਹੀ ਕਿ। ਦੇਖੋ ਭਾਭੀ ਮੈਂ ਆਪ ਕੋ ਬਤਾ ਰਹੀ ਹ ਕਿ, ਮੈਂ ਰਿਟਰਨ ਕਰਵਾ ਦੂੰਗੀ। ਜੋ ਐਕਟੀਿਵਿਟੀਜ਼ ਹੈ ਪ੍ਰੋਜੈਕਟ ਹੈ, ਉਹ ਆਪ ਖੁਦ ਹੀ ਕਰ ਲੈਣਾ। ਉਸ ਰਿਵਿਜ਼ਨ ਵਰਕ ਕਰਵਾਉਂਗੀ ਜੋ ਆਗੇ, ਐਗਜ਼ਾਮ ਆਏਂਗੇੇ ਇਨ ਕੇ ਤ ਉਹਨਾਂ ਨੂੰ ਆਪਣੇ ਰਿਜ਼ਲਟ ਦਾ ਵੀ ਆਉਂਦਾ ਨਾ, ਕਿ ਉਹਨਾਂ ਦਾ ਰਿਜਲਟ ਖ਼ਰਾਬ ਨਾ ਹੋਵੇ।
ਤੇ ਹੋਰ ਸਗੋਂ ਇਹ ਤਾਂ ਹੈ, ਨਾਲ ਉਹਨਾਂ ਨੂੰ ਪਤਾ ਹੈ ਤਾਂ ਹਰ ਸਾਲ ਦਾ ਵੱਖਤ, ਪ੍ਰੋਜੈਕਟਾਂ ਦਾ ਕਰਨਾ ਕੁਛ ਹੈ ਨੀ ਰੱਦੀ ਵਿੱਚ ਜਾਣੇ ਨੇ ਸਾਰੇ ਪ੍ਰੋਜੈਕਟ।
ਬਿਲਕੁਲ ਸਹੀ ਗੱਲ ਹੈ, ਏਦਾਂ ਹੀ ਕਰਦੇ ਨੇ ਸਕੂਲ ਵਾਲੇ।
ਤੇ ਹੋਰ ਤੰਗ ਕਰਦੇ ਨੇ ਮਾਵਾਂ ਨੂੰ ਪਿੱਛੇ, ਮੈਂ ਵੀ ਕਹਿ ਕੇ ਆਈ ਹਾਂ ਬੱਚਿਆਂ ਇਹਨਾਂ ਦੀ ਪੇਟੀ ਐਮ ਤੇ ਮੈਂ ਕਿਹਾ, ਇਨਾ ਇੰਨਾ ਕੰਮ ਦੇ ਦਿੰਦੇ ਤੁਹਾਨੂੰ ਤਾਂ ਪਤਾ ਹੀ ਹੈ। ਇਹ ਆਪਣਾ ਫਸਟ ਚ, ਹੋਇਆ ਮੇਰਾ ਮੁੰਡਾ ਹੁਣ
ਅੱਛਾ।
ਤੇ ਇਨਾ ਇੰਨਾ ਕੰਮ ਦੇ ਦਿੰਦੇ ਨੇ, ਜਾ ਕੇ ਦੱਸੋ ਕੋਈ ਫਸਟ। ਕਲਾਸ ਤੇ ਬੱਚਿਆਂ ਨੂੰ ਮੋਟਰਸਾਈਕਲ ਦਿੱਤੀ ਹੈ ਕਿੱਥੇ। ਪਲੈਨਟਸ ਦਿੱਤੇ ਹੋਏ ਨੇ, ਮੈਂ ਕਿਹਾ ਇਹਨਾਂ ਨੂੰ ਚਾਹੇ ਪਤਾ ਵੀ ਨਾ ਹੋਏ ਹੋਈ।
ਹ -ਹਾਂ, ਬਿਲਕੁਲ ਸਹੀ ਗੱਲ, ਤੁਸੀਂ ਉਹ ਜੇ ਕਰਰ ਆਓ ਨਾ ਤੁਸੀਂ ਹਾਂ
ਹੋਰ। ਮੈਂ ਕੇਆ, ਏਨਾਂ ਦੇ ਸਟੈਂਡਰਡ ਦੇ ਸਾਬ ਦਾ ਕੰਮ ਤਾਂ ਦੇਓ, ਮੈਂ ਕੇਆ ਪ੍ਰੋਜੈਕਟਾ ਦਾ ਤਾਂ ਕੋਈ ਮਤਲਬ ਈ ਨੀ ਬਣਦਾ ਫ ਫਸਟ ਕਲਾਸ 'ਚ ਹੋਣੇ ਨਾ ਲੋ।
ਤੇ ਹੋਰ ਅਪਾ ਤਾ ਨਾ, ਪੇਰੈਂਟਸ ਕਰਨਗੇ ਸਕੂਲ ਚ ਦੀ। ਖਾਣਾ ਹੁੰਂਦਾ ਓਨਾਂ ਨੇ ਸਾਰਾ, ਅਸੀਂ ਕੀ। ਕਰਾ ਰੇ ਆਂ, ਆਪਣੇ ਬੱਚੇਆਂ ਨੂੰ ਸਕੂਲ ਚ ਕੀ ਐਕਟੀਵਿਟੀਸ ਹੋ ਰਈ ਏ, ਭਾਵੇਂ ਬੱਚੇ ਨੂੰ ਕੁਛ ਨਾ ਆਏ।
ਤੇ ਭੈਣ ਜੀ, ੲੈ ਵੀ ਤਾਵੇ ਚਲੋ, ਅਸੀਂ ਪ੍ਰੋਜੈਕਟ ਬਣਾ ਕੇ ਭੇਜਣੇ ਏੰਨੇ ਚਾਵਾਂ ਨਾਲ। ਤੁਸੀਂ ਕਲਾਸ 'ਚ ਲਾ ਲੋ, ਏਨੂੰ ਕਰਨਾ ਕਿਨਾਂ ਨੇ, ਰੱਦੀ ਏਚ ਈ ਸੁੱਟਣਾ।
ਬਿਲਕੁਲ, ਸਈ ਗੱਲ ੲੈ ਤੁਹਾਡੀ।
ਤੇ ਹੋਰ ਬੰਦਾ ਕੈੰਦਾ, ਚੱਲ ਕਲਾਸ ਦੀ ਡੈਕੋਰੇਸ਼ਨ ਆਸਤੇ ਲਾ ਲਿਏ ਫਸਟ, ਸੈਕਿੰਡ, ਥਰਡ। ਕੋਈ ਕੱਢ ਕੇ ਬੱਚੇਆਂ ਨੂੰ ਏਕ-ਅੱਧੀ ਚੋਕਲੇਟ ਈ ਫੜਾ ਦੀ, ਬੱਚਾ ਖੁਸ਼ ਹੋ ਜਾਂਦਾ।
ਹਾਂ ਐਵੇਂ ਕਿੱਥੇ ਆਉਂਦਾ, ਸੂਲਾਂ 'ਚ ਬਿਲਕੁਲ ਨੀ ਆਉਂਦਾ।
ਤੇ ਹੋਰ ਬੱਚੇ ਨੂੰ ਮੋਟੀਵੇਟ ਕਰਨਾ, ਚਾਈਦਾ ਸਗੋਂ। ਥੋੜ੍ਹਾ ਬੋਤਾ ਇਨਾਮ ਵੀ ਰੱਖੋ ਆਪਣਾ।
ਹਾਂਜੀ।
ਐ ਥੋੜ੍ਹੀ ਖਾਲੀ ਪੇਰੈਂਟਸ ਦੀ ਜਾਨ ਖਾਈ ਜੋ, ਹੁਣ ਦੱਸੋ ਕੌਣ ਕਏ ਏਨਾਂ ਨੂੰ ਜਾ ਕੇ।
ਫੇਰ ਓ ਕਿੱਥੇ ਮੰਨਾ, ਓਨਾ ਨੇ ਮੰਨਦੇ, ਥੋੜੀ ਨੇ, ਓਣਾ ਨੇ ਆਪਣਾ ਈ ਕਰਨਾ, ਸਕੂਲ ਵਾਲੇ ਹਮੇਸ਼ਾ ਆਪਣੀ ਚਲਾਦੇ ਨੇ।
ਤੇ ਹੋਰ ਹੱਰ ਸਾਲ ਮੈਂ ਕੈਣੀ ਆਂ, ਫੀਸਾਂ ਵਧਾ ਦਿੰਦੇ ਨੇ ਜ਼ਾਰ-ਜ਼ਾਰ ਰਪੇਆ।
ਹਾਂ, ਹੁਲ ਫੇਰ ਵੱਧ ਗਿਆ ਫੀਸਾਂ, ੲੈਸ ਸੈਸ਼ਨ ਤੋ ਫੇਰ ਸਟਾਟ ਹੋ ਗੀ। ਫੀਸ ਏੰਨੀ ਵੱਧ ਕੇ ਆਈ ਦੀ ਏ, ਪੂਰੇ ਹਜ਼ਾਰ ਰੁਪੇ ਵੱਧੀ ਦੀ ਏ, ਹਾਂਜੀ। ਬਾਸ ਦੇਖੋ, ਕੀ ਕੱਰ ਸਕਦੇ ਆ। ਸਕੂਲ ਪੜਾਣਾ ਵੀ ਏ। ਕੀ ਕਰੀਏ ਹੋਣ, ਬੱਚੇਆਂ ਨ ਤੇ ਪੜਾਣਾ ਈ ਏ।
ਐ ਤਾ ਸਗੋ ਹੈ ਈ ਜੇ, ਬੁੱਕਾਂ ਦੇ ਰੇਟ ਅਪਣੇ ਐਨੇ ਕੀਤੇ ਹੋਏ ਨੇ, ਲੋਵੀ ਯੂ ਦੁ ਕੱਨ ਤੋਂ ਜੇੜੀ, ਏਨਾ ਨੇ ਦਸ।
ਹਾਂ-ਹਾਂ, ਪਿਛਲੀ ਵਾਰ ਮੈਂ ਵੇਖਦੀ ਰਈ ਆਂ, ਏਸ ਵਾਰੀ ਕੇ ਮੈਨੂੰ ਬੁੱਕਸ। ਚਾਟ ਆਯਾ ਸੀ ਸਕੂਲੋਂ ਈ, ਤੇ ਮੈਂ ਕੇਆ ਚਲੋ ਦੇਖਣੀ ਆ, ਸ਼ੈਦ ਕਿੱਥੋਂ ਹੋਰ ਮੇਲ ਜਾਣਗੀਆ, ਕੈੰਦੇ ਆ ਉੱਥੋਂ ਈ ਮਿਲਣਗੀਆਂ, ਜਿੱਥੋਂ ਸਕੂਲ ਵਾਲੇਆਂ ਨੇ ਦੱਸੇਆ ਵੈ ਤਾਨੂੰ।
ਦੱਸੋ ਨਾ ਫੇਰ, ਬੰਦਾ ਐ ਵੀ ਨੀ ਕਿ ਓਨਲਾਈਨ ਰੇਟ ਮਲਾ ਕੇ ਵੇਖੀਏ।
ਹਾਂ, ਓਨਲਾਈਨ ਦੇਖੇਆ ਸੀ, ਬੜਾ ਸਸਤਾ ਸੀ ਰੇਟ, ਅਸੀਂ ਓਨਲਾਈਨ ਵੀ ਦੇਖੇਆ। ਕਾਫ਼ੀ ਰੇਟ ਕੱਮ ਜਾ ਰੇ ਸੀਗੇ।
ਆਪਣੀ ਨਾ, ਚਿੱਟ ਚਿਪਕਾ ਦਿੰਦੇ ਨੇ, ਪੈਸਿਆਂ ਦੀ ਵੱਖਰੀ ਉੱਤੇ ਬੁ। ਕਾ ਤੇ, ਕਮਿਸ਼ਨ ਲੈਂਦੇ ਨੇ ਨਾ ਨਾਲ।
ਆਹੋ।
ਤੁਵਾਨੂੰ, ਪਤਾ ਹੋਣਾ। ਹਰ ਜਗਾ ਭਿ੍ਸ਼ਟਾਚਾਰ ਵੀ ਏਨਾਂ ਹੋਏਆ ਦਾ, ਕੀ ਕੈਂਦੇ ਨੇਂ ਓਨੂੰ? ਕਮਿਸ਼ਨ ਨੂੰ ਨਾਲ ਸ
ਆ।
ਹੈ।
ਹਾਂਜੀ।
ਏ ਆਪਣਾ ਕੀ ਕੈੰਦੇ ਨੇ ਓਨੂੰ, ਜਿੱਥੋਂ ਕਮਿਸ਼ਨ ਲੈਂਦੇ ਨਾਲ? ਪੈਸੇ ਖਾਂਦੇ ਨਾਲ।
ਹਾਂ, ਬਸ ਐਵੇਂ ਈ ਏ ਭੈਣ ਜੀ, ਸਭ ਪਾਸੇ ਬੁਰਾ ਹਾਲ।
ਬੱਸ ਹੁਣ ਕੀ ਕੈ ਸਕਨੇ ਆ।
ਹੋਰ ਸੁਣਾਓ, ਘਾਰ ਪਰਵਾਰ ਠੀਕ ਏ?
ਹਾਂਜੀ-ਹਾਂਜੀ, ਸਭ ਵਧੀਆ। ਸਗੋਂ ਤੁਸੀਂ ਫੋਨ ਕੀਤਾ ਐਨੇ ਦਿਨਾਂ ਬਾਦਅ, ਮੈਂ ਕੇਹਾ ਪੁ। ਪੁਛਾਂ ਭੈਣ ਜੀ ਨੂੰ ਮੈਨੂੰ ਲੱਗਿਆ, ਕਿੱਥੇ ਬਾਹਰ ਗਏ ਹੋ ਤੁਸੀਂ ਘੁੰਮਣ?
ਨਹੀਂ, ਮੈਂ ਗਈ ਦੀ ਸੀ। ਤੇ ਅਸੀਂ ਕੱਲ ਪਰਸੋਂ ਈ ਆਏ ਹ ਹਾਂ।
ਕੈ ਆਪਣਾ?
ਅਸੀਂ ਮਨਸੂਰੀ ਸਾਬ ਮਨਸੂਰੀ ਗਏ ਸੀਗੇ।
ਅੱਛਾ ਅੱਛਾ, ਤੇ ਭੀੜਾਂ ਠੀਕ ਸੀ ਉੱਥੇ ਆ? ਇਸ ਟਾਈਮ ਜ਼ਿਆਦਾ ਭੀੜਾਂ ਹੁੰਦੀਆਂ?
ਰਾ, ਭੀੜ। ਵੈਸੇ ਤੁਸੀਂ ਜਾਣਾ ਨਾ, ਛੁੱਟੀਆਂ 'ਚ ਕਦੀ ਨਾ ਜਾਓ ਤੁਸੀਂ।
ਤੇ ਉਹੀਓ ਤਾਂ ਮੈਂ ਕਹਿੰਦੀ ਸੀ, ਬੱਚਾ ਜਾ ਬੰਦਾ ਜਾਏ। ਤੇ ਆਪਣਾ ਚਾਹੇ ਬੱਚੇ ਦੀ ਦੋ ਦਿਨ ਦੀ ਸਕੂਲ ਦੀ ਛੁੱਟੀ ਕਰਾ।
ਹਾਂ ਅੱਗੇ ਪਿੱਛੇ ਹੋ ਆਓ ਕਿਉਂਕਿ ਏਸ ਟੈਮ ਦੇਖੋ ਸਮਰ ਵੇਕੇਸ਼ਨ ਜਾ ਰਹੀ, ਸਭ ਤੋਂ ਜਾ ਰਹੇ ਨੇ ਘੁੰਮਣ ਫਿਰਨ। ਉੱਥੇ ਕੋਈ ਮਤਲਬ ਰਹਿਣ ਦਾ ਵੀ ਬੜੀ ਦਿੱਕਤ ਹੋ ਰਹੀ ਹੈ, ਇੰਨੀ ਇੰਨੀਮਹਿੰਗੀ ਚੀਜ਼। ਕਿਆ ਨੀ ਏਥੇ, ਸਭ ਕੁਸ ਕਈਆਂ ਦੇ ਕਮਰੇ ਹੋਟਲ ਏਨੇ ਬੁਕ ਰੇ, ਕਮਰੇ ਨੀ ਮਿਲ ਰਹੇ ਕਈਆਂ ਨੂੰ। ਅਸੀਂ ਤਾਂ ਅਪ-ਡਾਊਨ ਈ ਕਰ ਲਿਆ ਸੀ ਅਸੀਂ। ਪੈ, ਲੇ ਸੋਚਿਆ ਸੀ ਅਸੀਂ ਇੱਕ ਰਾਤ ਰੁਕਾਂਗੇ।
ਹੁਂ
ਪਰ ਦੇਖਿਆ ਨਾ, ਇੱਥੇ ਬੜਾ ਉਹ ਦਿੱਕਤ ਦੀ ਗੱਲ ਏ। ਫੇਰ ਅਸੀਂ ਸੇਮ ਡੇ ਈ ਵਾਪਸੀ ਕਰ ਲਈ ਸੀਗੇ।
ਨਹੀਂ, ਤੁਸੀਂ ਤਾਂ ਸਗੋਂ ਠੀਕ ਕੀਤਾ। ਤੁਹਾਡੇ ਵੱਲ ਨੇੜੇ ਪੈਂਦਾ ਨਾ ਥੋੜ੍ਹਾ?
ਹਾਂ, ਵਸ ਸਾਡੇ ਤੇ ਨੇੜੇ ਹੀ ਹੈ ਹਾਂਜੀ।
ਤੇ ਬੰਦਾ ਮੈਂ ਕਿਹਾ ਹਿਮਾਚਲ ਆਲੀ ਸਾਈਡ ਵੀ ਜਾਏ ਉੱਥੇ ਤਾਂ ਰਸਤਾ ਵੀ। ਅਪ ਡਾਊਨ ਦਾ ਇੱਕੋ ਹੀ, ਏ ਜੋ ਚਾਰ-ਚਾਰ ਘੰਟੇ ਮ। ਕਿ ਆ ਉੱਥੇ ਟ੍ਰੈਫਿਕ ਲੱਗਿਆ ਹੁੰਦਾ ਆਪਣਾ ਹੋਰ?
ਸ਼ੁਕਰਏ ਜਦੋਂ ਅਸੀਂ ਗਏ ਸੀ ਉਦੋਂ ਜਾਮ ਘੱਟ ਸੀਗਾ, ਤੇ ਹਾਂ ਉਸ ਅਗਲੇ ਦਿਨ ਂ ਨਿਊਜ਼ ਸੁਣੀ ਕਿ ਬੜਾ ਹੀ ਜਾਮ ਹੋਇਆ ਦੋ ਤਿੰਨ ਘੰਟਿਆਂ ਦਾ ਜਾਮ ਲੱਗਿਆ ਸੀਗਾ ਉੱਧਰ
ਅੱਛਾ
ਹਾਂ ਨਹੀਂ ਤਾਂ ਅਸੀਂ ਅਗਲੇ ਅਗਲੇ ਦਿਨ ਰੈਂਦੇ ਤੇ ਅਸੀਂ ਉੱਥੇ ਫਸ ਹੀ ਜਾਣਾ ਸੀਗਾ ਫੇਿਰ ਤਾਂ ਸਾਨੂੰ ਰਾਤ ਰੁਕ ਕੇ ਹੀ ਆਉਣਾ ਪੈਂਦਾ ਉੱਥੇ
ਐਹ ਤਾਂ ਹੈ ਹੀ ਵੇਖੋ ਮੈਂ ਤਾਂ ਸੁਣਿਆ ਚਾਰ ਚਾਰ ਘੰਟੇ ਦਾ ਜਾਮ ਲੱਗਿਆ ਹੁੰਦਾ
ਹਾਂਜੀ
ਤੇ ਹੋਰ ਸੁਣਾਓ ਭੈਣ ਜੀ ਆਪਣਾ ਮਨਸੂਰੀ ਦਾ ਕਿਵੇਂ ਸੀ ਬਾਕ ਕਿ ਮੌਸਮ ਵਗੈਰਾ ਉੱਥੇ ਦਾ
ਮੌਸਮ ਸੀ ਮੌਸਮ ਤੇ ਬੜਾ ਵਧੀਆ ਦੇਖੋ ਇਹ ਵੈਸੇ ਹੀ ਬਰਸਾਤ ਮੌਸਮ ਚੱਲ ਰਿਹਾ ਹੁਨ ਤੇ ਪਰ ਏਦਾਂ ਬਰਸਾਤਾਂ ਚ ਵੈਸੇ ਵੀ ਡਰ ਲੱਗਦਾ ਮੈਂ ਤੇ ਵੈਸੇ ਕਵਾਂ ਨਾ ਹੀ ਜਾਓ ਇਹ ਦਿਨਾਂ ਚ ਅੱਗੇ ਪਿੱਛੇ ੇ ਹੋ ਆਓ ਹਾਂ ਖੁੱਲੇ ਮੌਸਮ ਚ ਹੋ ਆਓ ਡਰ ਹੀ ਲੱਗਦਾ ਕਿੰਨੀ ਖ਼ਬਰਾਂ ਆਉਂਦੀਆਂ ਰਹਿੰਦੀਆਂ ਉੱਧਰ ਦੀਆਂ
ਤੇ ਹੋਰ ਤੁਸੀਂ ਆਪਣਾ ਟਾਈਮ ਠੀਕ ਕੀਤਾ ਆਪਣਾ ਇੱਕ ਦਿਨ ਲਾ ਕੇ ਬੰਦਾ ਅਪ ਡਾਊਨ ਕਰ ਲੈਂਦਾ ਮੈਂ ਸੋਚਦੀ ਸੀ ਹਾਂਜੀ ਇਹ ਤਾਂ ਹੈ ਹੀ ਵੇਖੋ ਬੱਚਿਆਂ ਨੇ ਹੋਰ ਜਾਣਾ ਕਿੱਥੇ ਭੈਣ ਜੀ ਮੈਂ ਸੋਚ ਸੋਚਦੀ ਸੀ ਤੁਹਾਨੂੰ ਕਵਾ ਆਪਣਾ ਪੋਂਟਾ ਸਾਬ ਚੱਲੀਏ ਕਿਸੀ ਦਿਨ
ਹਾਂ ਚਲੋ ਪੋਟਾ ਸਾਹਿਬ ਚੱਲ -ਚੱਲਣੇ ਆ
ਹਨਾ ਬੱਚੇ ਖੁਸ਼ ਹੋ ਜਾਣਗੇ, ਆਪਣਾ ਨਾਲੇ ਥੋੜਾ ਪਹਾੜੀ ਇਲਾਕਾ ਵੀ ਪੈਂਦਾ ਹੈ ਨੇੜੇ
ਹਾਂ ਉੱਧਰ ਨਾ ਗੁਰਦੁਆਰਾ ਵੀ ਪਾਉਂਦਾ ਸਾਹਿਬ ਗੁਰਦੁਆਰਾ ਉੱਧਰ ਵੀ ਆਵਾਂਗੇ। ਅੱਗੇ ਮੈਨੂੰ ਇੱਕ ਭੈਣ ਜੀ ਦਾ ਫ਼ੋਨ ਆਇਆ ਸੀ, ਉਹ ਵੀ ਕਹਿ ਰਹੇ ਸੀਗੇ। ਤੇ ਅਸੀਂ ਵੈਸੇ ਸਲਾ ਤੇ ਸਾਡੀ਼ ਬਨੀ ਔਈ ਏ, ਵੈਸੇ ਮੈਂ ਸੱਚੀ ਦੱਸਾਂ। ਸਲਾ ਬਨੀ ਜੇ ਸਾਡੀ ਉਨਾਂ ਨਾਲ ਜਾਨ ਦੀ ਤੇ ਕੋਈ ਨੀ ਤੁਸੀਂ ਵੀ ਚੱਲ ਚੱਲੋ। ਤੁਸੀਂ ਨਾਲ ਚੱਲ ਚੱਲਨਾ।
ਠੀਕ ਏ ਭੈਣ ਜੀ ਐ ਤੇ ਤੁਸੀਂ ਬੜੀ ਵਧੀਆ ਗਾੱਲ ਕੀਤੀ ਆਪਨੀ ਇੱਕ ਦੋ ਦਿਨ ਤੱਕ ਨਾ ਤੁਸੀਂ ਮੈਨੂੰ ਦੱਸਨਾ, ਜਦੋਂ ਦੀ ਸਲਾ ਬਨਦੀਏ ਤੁਆਡੀ।
ਤੇ ਮੈਨੂੰ ਦੱਸੋ ਫਿਰ ਆਪਨਾ ਪੈਕਿੰਗ -ਪੁਕਿੰਗ, ਕਰਨਾ ਕੀ ਏ। ਅਪ ਡਾਊਨ ਨੀ ਕਰਨਾ ਐ ਵੈਸੇ ਤਾਂ, ਅਪ ਡਾਊਨ ਨੀ ਕਰਾਂਗੀ ਮੈਂ।
ਹਾਂ ਅਪ-ਡਾਊਨ ਈ ਕਰਾਂਗੇ ਕੋਈ, ਦੂਰ ਨੀ ਐ ਐਦਰੋਂ।
ਇਹ ਤਾਂ ਹੈ ਹੀ ਹਾਂਜੀ ਭੈਣ ਜੀ।
ਹਾਂ। ਹੋਰ ਸਭ ਠੀਕ ਨੇ, ਮਾਤਾ ਜੀ ਠੀਕ ਨੇ ਤੁਆਡੇ?
ਹਾਂਜੀ -ਹਾਂਜੀ ਮੰਮੀ ਜੀ ਵੀ
ਮਾਤਾ ਜੀ ਦੇਖੀ ਨੀ ਕਿੰਨਾ ਟਾਈਮ ਹੋ ਗਿਆ।
ਬਾਸ ਭੈਣ ਜੀ ਕਾਰ ਈ ਰੈਂਦੇ ਨੇ ਤੁਹਾਨੂੰ ਪਤਾ ਨਾ ਗਰਮੀ ਐਨੀ ਕਿਸੇ ਦਿਨ ਆਔ ਤੁਸੀਂ ਸਗੋਂ ਮਿਲ ਜੋ ਮਾਤਾ ਜੀ ਨੂੰ ਵੀ
ਮੌਸਮ ਵੈਸੇ ਹੀ ਹੁਨ ਠੰਡੇ ਚੱਲ ਰਏ ਨੇ ਹਾਂ ਮੈਂ ਦੇਖਾਂ ਗਈ ਕਾਲ ਵੇਖਾਂਗੀ ਟਾਈਮ ਨਿਕਾਲ ਕੇ ਆਵਾਂਗੀ ਤੁਆਡੇ ਕੋਲ ਜ਼ਰੂਰ
ਤੁਸੀਂ ਬੜੀ ਚੰਗੀ ਗਾੱਲ ਕੀਤੀ ਸਗੋਂ ਆਨਾ
ਮੈਂ ਸ਼ਾਮ ਵੇਲੇ ਆਵਾਂਗੀ ਹਾਂਜੀ, ਠੀਕ ਹੈ ਜੀ ਹਾਂ ਚੰਗਾ ਜੀ। ਸੱਤ ਸ਼੍ਰੀ ਅਕਾਲ ਜੀ।